ਚਲੋ।
ਹੈਲੋ, ਹੈਲੋ ਹਾਂਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਏ?
ਜੀ, ਸਤਿ ਸ਼੍ਰੀ ਅਕਾਲ ਜੀ, ਬਸ ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ ਬੜੇ? ਜ ਆਪਾਂ ਯਾਦ ਕੀਤਾ ਸਾਨੂੰ ਅੱਜ।
ਹਾਂ, ਬਸ ਯਾਦ ਕਰ ਹੀ ਲਿਆ ਬਸ ਬੈਠੀ ਸੀਗੀ। ਮੈਂ ਕਿਹਾ ਚਲ ਅੱਜ ਫੋਨ ਹੀ ਕਰ ਲਾ ਬੱਚਿਆਂ ਦੀ ਛੁੱਟੀਆਂ ਚੱਲਦੀਆਂ ਪਈਆਂ ਇਹ ਨਾ ਬਸ। ਬਸ ਟਾਈਮ ਹੀ ਨੀ ਮਿਲਦਾ ਸਾਰਾ ਦਿਨ ਘਰ ਟਾਈਮ ਇਹ ਬੱਚੇ। ਉਹ ਕੀ ਹੁੰਦਾ ਬੱਚੇ ਸਕੂਲ ਜਾਂਦੇ ਨੇ ਨਾ ਤੇ ਥੋੜਾ ਟਾਈਮ ਬਚ ਜਾਂਦਾ ਜੇ। ਹਨਾ ਬੱਚੇ ਘਰ ਹੁੰਦੇ ਨੇ ਨਾ। ਤੇ ਟਾਈਮ ਨੀ ਬਚ ਪਾਉਂਦਾ ਪੂਰੇ ਤੇ ਪੂਰੇ ਟਾਈਮ ਟੇਬਲ ਨਾ ਖ਼ਰਾਬ ਹੋ ਜਾਂਦਾ।
ਬਿਲਕੁਲ ਪਤਾ ਆਪਣਾ ਹੀ ਉੱਠਣਾ ਲੇਟ ਹੋ ਜਾਂਦਾ ਅਸੀਂ ਬੱਚਿਆਂ ਨਾਲ ਸਾਨੂੰ ਜਬਰਦਸਤੀ ਉੱਠਣਾ ਪੈਂਦਾ ਸਵੇਰੇ। ਛੇ ਵਜੇ। ਤੇ ਬੱਚਿਆਂ ਦਾ ਲੰਚ ਤਿਆਰ ਕਰ ਉਹ ਫਿਰ। ਆਪਣੇ ਟਾਈਮ ਬੱਚੇ ਸਕੂਲ ਜਾਂਦੇ ਨੇ ਸੱਤ ਵਜੇ। ਸੋਚੋ ਤੁਸੀ ਸੱਤ ਸੱਤ ਵਜੇ ਅਹ ਘਰ ਦਾ ਕੰਮ ਸ਼ੁਰੂ ਕਰ ਲੈਂਦੇ ਆ ਨਾ ਕਰਨਾ। ਇਹ ਹੁਣ ਆਪ ਹੀ ਅਸੀਂ ਸੱਤ ਅੱਠ ਵਜੇ ਉੱਡ ਰਹੇ ਹਾਂ। ਤੇ ਪੂਰਾ ਹੀ ਦਿਨ ਦਾ ਰੋਟੀਨ ਵਿਗੜ ਜਾਂਦਾ।
ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਪਤਾ ਲਾਈਫ ਵਿੱਚ ਉਈ ਨਾ ਜ਼ਿੰਦਗੀ ਚ ਨਾ ਡਿਸ ਡਿਸਿਪਲਿਨ ਦਾ ਹੋਣਾ ਬੜਾ ਜ਼ਰੂਰੀ ਏ।
ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਬਿਲਕੁਲ।
ਤੇ ਉਹ। ਡਿਸਿਪਲਿਨ ਜਦੋਂ ਅਨਬੈਲੈਂਸਡ ਹੋ ਜਾਂਦਾ ਨਾ ਤੇ ਉਹਦੇ ਕਰਕੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ। ਜਿਸ ਤਰ੍ਹਾਂ ਹੁਣ ਤੁਸੀਂ। ਲੈ ਲੋ ਇਹ ਹੁਣ ਇੱਕ ਉਦਾਹਰਣ ਤੁਸੀਂ ਲੈ ਸਕਦੇ ਹੋ। ਇੱਕ ਕਿ ਦੇਖੋ ਅੱਜ ਉਹ ਬੱਚਿਆਂ ਦੇ ਸਕੂਲ ਚੱਲਦੇ ਨੇ। ਤੇ ਕਿੱਦਾਂ ਅਸੀਂ ਸਵੇਰੇ ਛੇ ਵਜੇ ਉੱਠ ਜਾਂਦੇ ਆ। ਸਾਢੇ ਪੰਜ ਪੰਜ ਵਜੇ ਉੱਠ ਜਾਂਦੇ ਆ ਔਰ ਸਵੇਰੇ ਨਾਸ਼ਤਾ ਬਣਾਉਂਦੇ ਆ। ਸਾਡਾ ਕੰਮ ਜ਼ਿਆਦਾ ਤੋਂ ਜ਼ਿਆਦਾ ਦਸ ਵਜੇ ਤੱਕ ਅਸੀਂ ਬਿਲਕੁਲ ਫ੍ਰੀ ਹੋ। ਜਾਂਦੇ ਆ ਆਰਾਮ ਨਾਲ ਬੈਠ ਜਾਂਦੇ ਆ ਹਨਾ।
ਹੋਰ ਸਹੀ ਹਾਂਜੀ।
ਤੇ ਲੇਕਿਨ ਜਿਸ ਤਰ੍ਹਾਂ ਹੀ ਹੁਣ ਛੁੱਟੀਆਂ ਪੈਂਦੀਆਂ ਏ ਤੇ ਦੇਖੋ ਤੁਸੀਂ ਤੁਸੀਂ ਸਵੇਰੇ ਅਸੀਂ ਖੁਦ ਹੀ ਲੇਟ ਉੱਠਣੇ ਆਂ ਹਨਾ ਸਾਡਾ ਮਾਇੰਡ ਜੋ ਹੁੰਦਾ ਹੈ ਉਹ ਤਿਆਰ ਹੋ ਜਾਂਦਾ ਕਿ ਨਹੀਂ ਤੁਸੀਂ ਸੁੱਤੇ ਰਹੋ ਤੁਹਾਨੂੰ ਹਜੇ ਕੋਈ ਕੰਮ ਨਹੀਂ ਹੈਗਾ ਹਨਾ।
ਬਿਲਕੁਲ, ਹਾਂ ਬਿਲਕੁਲ ਸਹੀ ਕਹਿ ਰਹੇ ਹੋ।
ਤੇ ਇਹ ਇਹ ਗੱਲ ਹੋ ਜਾਂਦੀ ਐ ਹਨਾ ਉਹ ਸਾਡਾ ਜੋ ਅਨੁਸ਼ਾਸਨ ਹੁੰਦਾ ਨਾ ਡੇਲੀ ਰੂਟੀਨ ਹੁੰਦਾ ਉਹ ਖਰਾਬ ਹੋ
ਹਾਂ ਬਿਲਕੁਲ।
ਔਰ ਤੁਸੀਂ ਇਹ ਦੇਖੋਗੇ ਉਹਦੇ ਨਾਲ ਪੂਰਾ ਤਾਂ ਪੂਰਾ ਦਿਨ ਖ਼ਰਾਬ ਜਾਂਦਾ।
ਪੂਰਾ ਦਿਨ ਹਾਂ ਅਰੇ ਇਹ ਵੀ ਤਾਂ ਦੇਖੋ ਨਾ ਅਸੀਂ ਆਪਣਾ ਖ਼ਰਾਬ ਕਰਦੇ ਹਾਂ ਬਚ ਬੱਚਿਆਂ ਦਾ ਕਿੰਨਾ ਰੋਟੀਨ ਖਰਾਬ ਵੇ ਬੱਚੇ ਉੱਡਦੇ ਗਿਆਰਾਂ ਗਿਆਰਾਂ ਵਜੇ ਵੇ ਆਪਣਾ ਨਾਸ਼ਤਾ ਖ਼ਤਮ ਹੋ ਚੁੱਕਾ ਹੁੰਦਾ ਵੈ। ਫੇਰ ਬੱਚਿਆਂ ਦੇ ਨਾਸ਼ਤੇ ਦੀ ਵਾਰੀ ਆ ਜਾਂਦੀ ਜੇ ਇਹੀ ਨਾ
ਪੂਰਾ ਦਿਨ ਬੰਦਾ ਨਾ ਪੂਰਾ ਦਿਨ ਆ ਜਾਂਦੀ ਐ ਮੈਨੂੰ ਤੇ ਐ ਲੱਗਦਾ।
ਬਸ ਇੰਨੀ ਗਰਮੀ ਚ ਤੇ ਬਸ ਇਹੀ ਤੇ ਸੋਚੋ ਨਾ ਪੂਰਾ ਦਿਨ ਕਿਚਨ ਉਹੀ ਹੁੰਦਾ ਜਿਵੇਂ ਹੁਣ ਸਾਡੇ ਘਰਾਂ ਹੀ ਦੱਸ ਰਹੀ ਹਾਂ ਹੁਣ ਜਿਵੇਂ ਸਾਡੇ ਘਰ ਸਾਡੇ ਅੱਠ ਨੌ ਵਜੇ ਪਾ ਸਾਡੇ ਨੇ ਜਾਂ ਮੇਰੇ ਹਸਬੈਂਡ ਨਾਸ਼ਤਾ ਕਰ ਲੈਂਦੇ ਨੇ ਇਹਨਾਂ ਨੇ ਕੋਈ ਬੈਡ ਟੀ ਨੀ ਲੈਣੀ ਕੁ ਕੁਛ ਨੀ ਲੈਣਾ ਇਹਨਾਂ ਨੇ ਸਿਰਫ ਪਰੌਂਠੀ ਚਾਹ ਲੈਣੀ ਹੈ ਜਾਂ ਜੋ ਵੀ ਮੈਂ ਬਣਾਵਾਂ ਸਵੇਰੇ। ਉਹ ਲੈਣਾ ਇਹਨਾਂ ਨੇ ਨਾਸ਼ਤਾ ਕਰ ਲੈਣਾ ਠੀਕ ਹੈ ਇਹਨਾਂ ਦਾ ਬਹੁਤ ਸੋਹਣਾ ਰੂਟੀਨ ਔਰ ਮੇਰਾ ਕੀ ਹੁੰਦਾ ਇੱਕ ਲੇਡੀ ਦਾ ਤੇ ਤੁਹਾਨੂੰ ਪਤਾ ਹੀ ਜੇ ਬੱਚਿਆਂ ਦਾ ਕੁਛ ਓ ਖਾ ਲਿਆ। ਜਾਂ ਲਾਈਟ ਕੁਛ ਖਾ ਲਿਆ ਲੇਡੀ ਨੇ ਅੱਛਾ ਮੇਰਾ ਚੱਲਦਾ ਹੁਣ ਬੱਚੇ ਜਦ ਉੱਠਦੇ ਨੇ ਗਿਆਰਾਂ ਵਜੇ ਆਪ ਅਸੀਂ ਵਿਹਲੇ ਹੋ ਕੇ ਉਤੇ ਰੋਬ ਜਮਾਨੇ ਹਾਂ। ਮੰਮਾ ਨਾਸ਼ਤਾ ਦਿਓ ਉਹ ਨਾਸ਼ਤਾ ਬਣਾਉਂਦੇ, ਬਣਾਉਂਦੇ ਉਹਨਾਂ ਦਾ ਹੁੰਦੀ ਉਹ ਫਿਰ ਲੰਚ ਆ ਜਾਂਦਾ ਬਸ ਲੇਡੀ ਉਹੀ ਨਾ ਪੂਰਾ ਦਿਨ ਰਸੋਈ ਚ ਰਹਿੰਦੀ ਹੈ। ਉੱਹੀ ਤੇ
ਹਾਂ ਸਹੀ ਗੱਲ ਉਹੀ ਨਾ ਅੱਛਾ ਦੇਖੋ। ਬੱਚਿਆਂ ਉਹਦੇ ਨਾਲ ਨਾਲ ਨਾ ਉਹਨਾਂ ਦੀ ਮੰਮਾ ਦਾ ਵੀ ਰੂਟੀਨ ਬੜਾ ਅੱਛਾ ਹੋ ਜਾਂਦਾ ਜਦੋਂ ਸਕੂਲ ਚੱਲਦੇ ਨੇ ਟੀਚਰਸ ਬੱਚਿਆਂ ਨੂੰ ਤੇ ਅ ਰੱਖਦੀਆਂ ਹੀ ਰੱਖਦੀਆਂ ਨੇ ਹਨਾ ਅਨੁਸ਼ਾਸਨ ਵਿੱਚ ਤੇ ਉਹਨਾਂ ਦੀ ਮੰਮੀਆਂ ਨੂੰ ਵੀ ਰੱਖਦੀ ਹ
ਪੇਰੈਂਟਸ ਫਾਦਰ ਵੀ ਅਨੁਸ਼ਾਸਨ ਫਾਦਰ ਦੀ ਵਰਕ ਸਟਾਰਟ ਹੋ ਜਾਂਦੀ ਹੈ ਸਗੋਂ ਬੱਚਿਆਂ ਨੂੰ ਸਕੂਲ ਛੋੜਨ ਜਾਂਦੇ ਨੇਤੇ ਫਾਦਰ ਵੀ ਸੁੱਤੇ ਰਹਿੰਦੇ ਨੇ। ਜਿਵੇਂ ਗੁਰਦੁਆਰੇ ਜਾਣਾ ਆ ਹਨਾ।
ਅੱਛਾ ਮੈਂ ਤੇ ਜ਼ਿਆਦਾਤਰ ਕਿਵੇਂ ਹੁੰਦਾ ਹੈ ਕਿ ਸਵੇਰੇ ਹੀ ਬੱਚੇ ਨੂੰ ਸਕੂਲ ਭੇਜਿਆ ਉਸ ਤੋਂ ਬਾਅਦ ਫਟਾਫਟ ਆਪਣਾ ਕੰਮ ਫਿਨਿਸ਼ ਕਰ ਲਿਆ ਹਨਾ। ਪੂਰਾ ਨਿਪਟਾ ਲਿਆ ਆਪਣਾ ਜੋ ਜੋ ਕਰਨਾ ਅੱਛਾ ਇੱਥੋਂ ਤੱਕ ਕਿ ਦੁਪਹਿਰ ਦੀ ਵੀ ਨਾ ਲੰਚ ਦੀ ਵੀ ਮੈਂ ਤੇ ਸਬਜ਼ੀ ਬਣਾ ਲੈਂਦੀ ਸੀ ਸਵੇਰੇ ਹੀ।
ਹਾਂਜੀ ਆਈ ਸੇਮ ਆਈ ਮੈਂ ਵੀ ਕਰਦੀ ਸੀ ਮੈਂ ਵੀ ਦੱਸ
ਔਰ ਹੁਣ ਕੀ ਹੁੰਦਾ ਹੈ ਕਿ ਹੋਰ ਹੁਣ ਬੱਚੇ ਉੱਠਦੇ ਨੀ ਹੈਗੇ? ਅੱਛਾ ਇਹ ਗੱਲ ਨਹੀਂ ਏ ਬਲਕਿ ਬੱਚੇ ਸੁੱਤੇ ਰਹਿਣ ਤੇ ਜਲਦੀ ਕੰਮ ਖ਼ਤਮ ਹੋ ਜਾਂਦਾ ਐ?
ਹਾਂ ਹਾਂ।
ਨਾ ਕਿ ਜੋ ਅਸੀਂ ਲੇਟ ਉੱਠ ਰਹੇ ਹਾਂ ਨਾ
ਬਿਲਕੁਲ ਬਿਲਕੁਲ ਆਪਣਾ ਨਾ ਅਗਰ ਅਸੀਂ ਇੱਕ ਘੰਟਾ ਵੀ ਲੇਟ ਉੱਠ ਰਹੇ ਹਾਂ ਨਾ ਉਹ ਜਿਹੜਾ ਘੰਟਾ ਅਸੀਂ ਵਿੱਚੇ ਫਰੀ ਹੋਣਾ ਨਾ ਉਹ ਸੀ ਫਿਰ ਸਾਡਾ ਵੀ ਤਾਂ ਆਪਣਾ ਫਿਰ ਪੂਰਾ ਘੰਟਾ ਉਹ ਪਿੱਛੇ ਚਲਾ ਜਾਂਦਾ ਨਾ ਸਾਰਾ।
ਹਾਂਜੀ ਹਾਂਜੀ ਲੇਕਿਨ ਮੈਂ ਕਈ ਘਰਾਂ ਚ ਦੇਖਿਆ ਤੁਸੀਂ ਦੇਖ ਹਣਾ ਇਹ ਨਾ ਬੜਾ ਮੈਟਰ ਕਰਦਾ ਏ ਜਿਵੇਂ ਅਸੀਂ ਅਸੀਂ ਬੱਚਿਆਂ ਦੀ ਗੱਲ ਕਰ ਰਿਹਾ ਨਾ, ਕਿ ਜੋ ਅਹ ਔਰਤ ਤਾਂ ਹੁੰਦੀਆਂ ਨੇ, ਉਹ ਬੱਚਿਆਂ ਦੇ ਸਕੂਲ ਜਾਣ ਨਾਲ ਕਿਵੇਂ ਮਤਲਬ ਅਨ ਆਸਨ ਵਿੱਚ ਰਹਿੰਦੀਆਂ ਨੇ, ਹਨਾ ਮੈਂ ਦੇਖਿਆ ਜਿਹਨਾਂ ਦੇ ਘਰਾਂ ਵਿੱਚ ਬਜ਼ੁਰਗ ਹੁੰਦੇ ਨੇ ਨਾ ਹੈਨਾ ਮਤਲਬ ਕਿ ਸਾਸੂ ਮਾਂ ਲਗਾ ਲੋ, ਹੈਨਾ ਉਹ ਵੀ ਬੜੇ ਉਹਨਾਂ ਦੇ ਉਹ ਘਰਾਂ ਚ ਵੀ ਬਹੁਤ ਅਨੁਸ਼ਾਸਨ ਰਹਿੰਦਾ, ਕਿਉਂਕਿ ਹਾਂਜੀ, ਕਿਉਂਕਿ ਉਹਨਾਂ ਜੋ ਬਜ਼ੁਰਗਾਂ ਦਾ ਨਾਸ਼ਤਾ ਹੈ, ਨਾ ਦੁਪਹਿਰ ਦੀ ਰੋਟੀ, ਰਾਤ ਦੀ ਰੋਟੀ, ਨਾ ਇੱਕ ਅਹ ਟਾਈਮ ਦਾ ਬਣਿਆ ਹੁੰਦਾ ਹਨਾ, ਤੇ ਉਹ ਲੇਡੀ ਕੀ ਕਰਦੀ ਏ ਮਤਲਬ ਉਸ ਅਨੁਸਾਰ ਹੀ ਆਪਣਾ, ਮਤਲਬ ਲੰ ਚ ਜਾਂ ਫਿਰ ਜੋ ਰਾਤ ਦੀ ਰੋਟੀ ਐ, ਹਾਂਜੀ ਰੋ ਪਾਣੀ ਬਣਾਂਦੀ ਏ, ਲੇਕਿਨ ਜਿਸ ਘਰ ਚ ਬਜ਼ੁਰਗ ਨੀ ਹੁੰਦੇ ਨਾ ਬੱਚੇ ਹੁੰਦੇ ਨੇ, ਜਾਂ ਫਿਰ ਉਹ ਫਿਰ ਨਹੀਂ, ਇੰਨਾ ਟਾਈਮ ਟੇਬਲ ਨਹੀਂ ਬਣ ਪਾਂਦਾ, ਮੈਂ ਦੇਖਿਆ ਏ ਆਹ ਚੀਜ਼ ਨਾ। ਉਹ ਮਤਲਬ ਅ ਆਪਣੇ ਹਿਸਾਬ ਨਾਲ ਬਣਾ ਰਹੀ ਏ, ਜਿਵੇਂ ਹਸਬੈਂਡ ਲੋਕ ਲੇਟ ਰੋਟੀ ਖਾਂਦੇ ਨੇ, ਤੇ ਉਹਨੂੰ ਪਤਾ ਹੀ ਨਈ ਐ ਵੀ ਅੱਠ-ਅੱਠ ਅੱਠ ਵਜੇ ਬਣਾ ਲਿਆ, ਨੌ ਵਜੇ ਬਣਾ ਲਿਆ, ਮੈਂ ਦੇਖ ਕਿ ਆ ਚੀਜ਼, ਕਾਫੀ ਮੈਂ ਮ ਦੇਖੀਏ ਘਰਾਂ ਚ
ਇਸ ਕਰਕੇ ਕਹਿੰਦੇ ਨੇ ਨਾ ਵੱਡੇ ਘਰ ਦਾ ਵੱਡੇ ਬੰਦੇ ਦਾ ਹੋਣਾ ਬੜਾ ਜ਼ਰੂਰੀ ਐ ਘਰ ਵਿੱਚ। ਕਿਉਂਕਿ ਉਹ ਉਹਨਾਂ ਨਾਲ ਨਾ ਪੂਰਾ ਅਨੁਸ਼ਾਸਨ, ਡਿਸੀਪਲੀਨ ਚ ਉਹਨਾਂ ਦਾ ਇੱਕ ਡਰ ਵੀ ਹੁੰਦਾ ਘਰ ਦੇ ਅੰਦਰ, ਔਰ ਦੂਸਰੀ ਗੱਲ ਕਿ ਕਿ ਅਗਰ ਤੁਸੀਂ ਬਾਜ਼ਾਰ ਵੀ ਜਾਂਦੇ ਪਏ ਹੋ ਨਾ ਤੁਹਾਡੀ ਸੇਫਟੀ ਐ, ਕਿ ਵੱਡਾ ਬੰਦਾ ਘਰ ਬੈਠਾ ਹੋਇਆ। ਵੀ ਤੁਸੀਂ ਟੈਨਸ਼ਨ ਫਰੀ ਚਲੇ ਵੀ ਜਾਣਦੇ ਹੋ। ਹਾਂ ਜਿੱਥੇ ਤੱਕ ਤੁਸੀਂ ਡਿਸਪਲਿਨ ਦੀ ਗੱਲ ਕਰ ਰਹੇ ਹੋ, ਬਿਲਕੁਲ ਉਹਨਾਂ ਨੇ ਕਿਉਂਕਿ ਵੱਡੇ ਬੰਦੇ ਨੇ ਸਾਦਾ ਖਾਣਾ ਖਾਣਾ ਐ। ਉਹਨਾਂ ਦੇ ਆਪਣਾ ਟਾਈਮ ਏ, ਜਿਵੇਂ ਸਵੇਰੇ ਹੁਣ ਮੇਰੇ ਘਰ ਜਿਵੇਂ ਸਾਡੇ ਪਾਪਾ ਹੈਗੇ ਨੇ ਮੇਰੇ ਫਾਦਰ ਇਨ ਲੋ, ਉਹਨਾਂ ਦਾ ਬਹੁਤ ਹੀ ਚੰਗਾ ਖਾਣਾ ਤੇ ਸਾਦਾ ਖਾਣਾ, ਉਹਨਾਂ ਨੇ ਸਵੇਰੇ ਸਾਢੇ ਅੱਠ ਵਜੇ ਆਪਣਾ ਨਾਸ਼ਤਾ ਕਰਨਾ। ਦੁਪਹਿਰੇ ਡੇਢ ਵਜੇ ਕੋਲ ਆਪਣਾ ਲੰਚ ਕਰ ਲੈਣਾ, ਹਨਾ ਡੇਢ ਦੇ ਦੋ ਵਿੱਚ ਤੇ ਮੈਂ ਲੰਚ ਦੇ ਦਿੰਨੀ ਆਂ, ਉਸ ਤੋਂ ਬਾਅਦ ਰਾਤੀ ਪਾਠ ਕਰਦੇ ਨੇ ਰਹਿਰਾਸ ਸਹਿਬ ਦਾ। ਬਈ ਭੋਗ ਜਦੋਂ ਪੈ ਗਿਆ ਪਾਠ ਦਾ, ਜਿਵੇਂ ਅੱਠ ਵਜੇ ਸਵਾ ਅੱਠ ਤੱਕ ਭੋਗ ਪਾ ਲੈਂਦੇ ਨੇ ਹਨਾ, ਅਰਦਾਸ ਕਰਦੇ ਨੇ ਉਸ ਤੋਂ ਬਾਅਦ ਬਸ ਮੈਂ ਉਹਨਾਂ ਨੂੰ ਪਾਣੀ ਦਿੰਨੀ ਆਂ, ਓਹ ਆਪਣੀ ਦਵਾਈ ਵਗੈਰਾ ਖਾਂਦੇ ਨੇ ਸ਼ੂਕਰ ਦੀ, ਨਾਲ ਹੀ ਉਹਨਾਂ ਨੇ ਡਿਨਰ ਕਰ ਲੈਣਾ। ਮਤਲਬ ਕਿ ਮੈਨੂੰ ਉਹਨਾਂ ਨੂੰ ਬਈ ਇੰਨਾ ਸੋਹਣਾ ਰੂਟੀਨ ਬਣਿਆ ਦਾ ਨਾ ਕਿ-ਕਿ ਬਈ ਬ ਮੈਨੂੰ ਉਹਨਾਂ ਨੂੰ ਦਿੱਕਤ ਨੀ ਐ, ਐਨਾ ਬਈ ਅੱਛਾ ਲੱਗਦਾ ਨਾ ਵੀ, ਉਹ ਉਹਨਾਂ ਨੂੰ ਦਿੰਦੇ-ਦਿੰਦੇ ਦੇਖ ਫਿਰ ਮੇਰੇ ਬੱ ਬੱਚੇ ਵੀ ਫੇਰ ਉਹੀ ਰੂਲ ਫੋਲੋ ਕਰ ਰਹੇ ਨੇ, ਕਿ ਪਾਪਾ ਖਾ ਰਹੇ ਨੇ ਚੱਲ ਅਸੀਂ ਵੀ ਨਾਲ ਦੀ ਨਾਲ ਖਾ ਲਈਏ, ਉਹ ਇਹ ਨਾ ਵੱਡ ਡੇ ਬੰਦੇ ਨਾਲ ਬਹੁਤ ਦੇਖੀ ਕਿ ਅਸੀਂ ਉਹਨਾਂ ਕਰਕੇ ਹੀ ਮੈਂ ਜਲਦੀ ਫਰੀ ਰਹਿੰਨੀ ਆਂ, ਤੁਹਾਡੀ ਉਹੀ ਗੱਲ ਕਿ ਹਸਬੈਂਡ ਖਾਣਗੇ ਰਾਤੀ ਗਿਆਰਾਂ ਵਜੇ। ਹੁਣ ਪਤਾ ਐ ਕਿ ਮੈਨੂੰ ਉਹਨਾਂ ਦਾ ਬਣਾਣਾ ਐ, ਤੇ ਮੈਂ ਆਪਣੀ ਪੂਰਾ ਡੀਨਰ, ਲੰਚ
ਸੋ ਤੁਸੀਂ ਓਸ ਹਾਂ, ਓਸ ਟਾਈਮ ਤੇ ਤੁਹਾਡਾ ਬਣ ਜਾਏਗਾ, ਲੇਕਿਨ ਜਿਨਾਂ ਦੇ ਘਰ ਬਜ਼ੁਰਗ ਨੀਹੁੰਦੇ ਨਾ ਉਹਨਾਂ ਦਾ ਕੀ ਹੋ ਜਾਂਦਾ ਕਿ ਚਲੋ ਬੱਚਿਆਂ ਨੇ ਖਾਣਾ, ਹੁਣ ਜਿਹਨਾਂ ਦੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਤੇ ਘਰ ਫੇਰ ਵੀ ਥੋੜਾ ਬਹੁਤਾ ਰੂਲਜ਼ ਹੋਣਗੇ, ਕਿਉਂਕਿ ਬੱਚੇ ਨੇ ਖਾਣਾ ਸੱਤ ਅੱਠ ਵਜੇ। ਜਿਨ੍ਹਾਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਨਾ, ਫਿਰ ਉਹਨਾਂ ਦੇ ਬੱਚਿਆਂ ਦੇ ਹਿਸਾਬ ਨਾਲ ਕੰਮ ਚੱਲਣ ਲੱਗ ਜਾਂਦਾ, ਉਹ ਲੇਡੀ ਕਦੀ ਵਿਹਲੀ ਹੋ ਹੀ ਨਹੀਂ ਪਾਂਦੀ, ਹਾਂਜੀ।
ਹਾਂ, ਗੱਲ ਪਤਾ ਕੀ ਏ ਇੱਕ ਤੇ ਘਰ ਦਾ ਖਾਣਾ ਖਾਂਦੇ ਨੇ ਫੇਰ ਬੱਚੇ ਵੱਡਿਆਂ ਦੇ ਨਾਲ, ਬੱਚੇ ਔਰ ਜੈਂਟਸ ਜਾਂ ਅਸੀਂ ਲੋਕ ਵੀ ਘਰ ਦਾ ਖਾਂਨੇ ਆਂ, ਨਈ ਤੇ ਪਤਾ ਕੀ ਹੋ ਜਾਂਦਾ, ਕੋਈ ਡਿਸਿਪਲਿਨ ਹੈ ਨੀ ਹਸ ਹਸਬੈਂਡ ਵੀ ਬਾਹਰੋਂ ਖਾ ਰਿਹਾ, ਬੱਚੇ ਤੁਹਾਨੂੰ ਪਤਾ ਅੱਜ-ਕੱਲ ਮੰਗਦੇ ਸ਼ਾਮੀ ਜੰਕ ਫੂਡ ਏ, ਉਹ ਵੀ ਬਾ ਘਰ ਵਿੱਚ ਕੀ ਕਰਨੀ ਆ ਰੋਟੀ ਬਣਾ ਕੇ ਇਹੀ ਹੋ ਜਾਂਦਾ ਨਾ ਫਿਰ
ਅੱਛਾ ਪਹਿਲਾਂ ਸਮਾਂ ਵੀ ਬਹੁਤ ਅੱਛਾ ਸਹੀ ਸੀ ਜੋ ਸਾਡਾ ਟਾਈਮ ਸੀਗਾ। ਉਸ ਟਾਈਮ ਅਸੀਂ ਸਾਡੇ ਇੰਨਾ ਜੰਕ ਫੂਡ ਨਹੀਂ ਸੀ ਚੱਲਦਾ ਹਨਾ। ਅਸੀਂ ਕੀ ਕਰਦੇ ਸੀ ਜਿਵੇਂ ਸ਼ਾਮੀ ਵੀ ਅ ਖਾਣਾ ਮੰਮੀ ਨੇ ਤੇ ਉਹੀ ਕੁਛ ਰੋਟੀ ਟਾਈਪ ਹੀ ਕੁਛ ਇਸ ਤਰ੍ਹਾਂ ਦਾ ਬਣਾ ਕੇ ਖਿਲਾ ਦੇਣਾ ਵੀ ਚਲੋ ਬਈ ਛੁੱਟੀ ਹੋ ਗਈ ਰਾਤੀ ਰੋਟੀ ਦੀ ਹਨਾ ਉਸ ਟਾਈਮ ਨਹੀਂ ਜੰਕ ਫੂਡ ਚੱਲਦਾ ਸੀ।
ਅਸੀਂ ਲੋਕੀ ਖਾਂਦੇ ਸੀ ਜੰਕ ਫੂਡ ਦੇ ਨਾਮ ਤੇ ਪਤਾ ਕੀ ਦਿੰਦੇ ਸਾਡੀ ਮੰਮੀ ਜਿਵੇਂ ਸਪਰਾਉਟ ਅੱਜ ਕੱਲ ਸਪਰਾਉਟ ਬੋਲ ਦਿੰਦੇ ਹੁੰਦੇ ਮੋਠ ਬੋਲਦੇ ਸੀ ਮੂੰਗ ਮੋਠ
ਗਲੀ ਚ ਵੀ ਉਹ ਵੀ ਵਿਕਦੇ ਸੀ ਆ ਕੇ ਹਨਾ ਉਹਦੇ ਚ ਬਣੈਣਾ ਬਨਣਾ ਪਾਉਣਾ ਇਮਲੀ ਦੀ ਚਟਨੀ ਪਾਣੀ ਹਨਾ ਉਹ ਖਾਂਦੇ ਸੀ ਅੱਛਾ ਸ਼ਾਮੀ ਛਲੀ ਵਾਲਾ ਆ ਜਾਂਦਾ ਸੀ ਛਲੀ ਖਾਣੀ ਇਹ ਫਿਰ ਵੀ ਹੈਲਦੀ ਫੂਡ ਸੀ ਸਾਰੇ ਉਸ ਤੋਂ ਇਲਾਵਾ ਚਕੁੰਦਰ ਸ਼ੱਕਰ ਕੰਦੀ ਹੈ ਸੋਦੇ ਸ਼ੱਕਰ ਕੰਦੀ ਤੇ ਆਲੂ ਕਚਾਲੂ ਜੋ ਹੁੰਦੇ ਸੀ ਉਹ ਬਣਾ ਕੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਲੂ ਕ ਕਚਾਲੂ ਤੁਸੀਂ ਅੱਜ ਕੱਲ ਦੇ ਟਾਈਮ ਤੇ ਇਹ ਦੇਖੇ ਹੀ ਨਹੀਂ ਹੈ ਆਲੂ ਕਚਾਲੂ
ਮੈਂ ਨਾ ਅੱਜ ਤੁਸੀਂ ਪੁਰਾਣਾ ਯ ਟੈਮ ਯਾਦ ਕਰਾਤਾ ਮੈਂ ਹੁਣੇ ਮੇਰੇ ਨਾ ਮਾਇੰਡ ਚ ਇਹੀ ਚੱਲ ਰਿਹਾ ਕਿ ਮੈਂ ਕਚਾਲੂ ਨਹੀਂ ਕਦੇ ਖਾਧੇ ਇਸ ਵਾਰੀ ਦੇਖਾਂਗੀ ਗਰਮੀਆਂ ਚ ਆਉਂਦੇ ਨੇ ਨਾ ਕਚਾਲੂ
ਹਾਂਜੀ ਹਾਂਜੀ ਕਚਾਲੂ ਅੱਛਾ ਇਹ ਪਤਾ ਕੀ ਮੈਂ ਤੇ ਜੋ ਸਾਡੇ ਵਾਲੇ ਸਾਈਡ ਹੈ ਉੱਥੇ ਨਾ ਕਚਾਲੂ ਮਿਲਦੇ ਨੇ ਥੋੜੇ ਮਤਲਬ ਲੰਬੇ ਟਾਈਪ ਹੁੰਦੇ ਹੈ। ਤੇ ਜਦੋਂ ਅਸੀਂ ਅ ਸਾਡੇ ਸੀ ਟਾਈਮ ਅਸੀਂ ਬਚਪਨ ਜਦੋਂ ਦੇਖੇ ਹੋਏ ਨੇ ਮਤਲਬ ਹੁਣ ਤੇ ਦੇਖੋ ਸੀ ਪੇਕੇ ਪਰਿਵਾਰ ਕਦੀ ਕਦੀ ਜਾਈਦਾ ਤੇ ਦਿਖਦੇ ਨਹੀਂ ਐਨੇ ਤੇ ਹੁਣ ਜਦੋਂ ਸਾਡਾ ਆਪਣਾ ਬਚਪਨ ਹੁਣ ਯਾਦ ਕਰੋ ਜਿਸ ਟਾਈਮ ਅਸੀਂ ਖਾਂਦੇ ਸੀ ਤੇ ਉਸ ਟਾਈਮ ਗੋਲ ਹੁੰਦੇ ਸੀ। ਗੋਲ ਹੁੰਦੇ ਸੀ ਗੋਲ ਹਾਂ ਨਾ
ਹਾਂ ਹਾਂ ਗੋਲ ਹੁੰਦੀ ਸੀ ਉੱਤੋਂ ਉਹਦੀ ਸਕਿੰਨ ਜੋ ਨਾ ਥੋੜੀ ਹੁੰਦੀ ਸੀ। ਸੀ ਅ ਰਫ ਜੀ ਹਨਾ ਹਾਂ ਹਾਂ ਰਫ ਬਰਾਊਨ ਕਲਰ ਦੀ ਉਹਨੂੰ ਛੀਲਦੇ ਸੀ। ਮੈਨੂੰ ਯਾਦ ਆ ਗਿਆ ਹਾਂਜੀ ਚਲੋ ਫੇਰ ਕਰਾਂਗੀ ਗੱਲ
ਹਾਂਜੀ ਓਕੇ ਜੀ ਓਕੇ ਠੀਕ
ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕਰਦੇ ਓਕੇ ਜੀ ਸਤਿ ਸ਼੍ਰੀ ਅਕਾਲ
ਦਸ ਮਿੰਟ ਹੋ ਗਏ ਨੇ